ਹੈਲੋ ਸਸ ਰੀ ਕਾਲ ਕੀ ਕਰ ਰਏਂ ਓਂ ਬੇਟਾ।
ਅੱਛਾ-
ਟੂਸ਼ਨ ਨੀ ਗਏ ਅੱਜ ਤੁਸੀਂ।
ਨਹੀਂ ਨਹੀਂ ਅੱਜ ਨਹੀਂ-
ਅੱਛਾ ਕਿਵੇਂ ਜ਼ਿਆਦਾ ਥਗੇ ਕਿ-
ਕੀ ਹੋ ਗਿਆ- ਟਿਊਸ਼ਨ ਜਾਣਾ ਚਾਈਦਾ ਹੈ- ਹੋਰ ਚਲੇ ਗਏ ਤੁਹਾਡੇ ਨਾਨੀ ਨਾਨੂ- ਹਮ ਗਏ ਸੀ ਤੁਸੀਂ-
ਨਾ ਇੱਕਦਮ ਇੱਕਦਮ ਬਰਸਾਤ ਹੋਏ ਮੌਸਮ ਹੋਇਆ ਪਿਆ- ਮਗਰੀ ਬਸਤਾਈ ਆਗਲੀ ਆ ਪੂਰੀ-
ਹਾਂ। ਹੁਣ ਬਸ ਇਦ ਦਾ ਟਾਈਮ ਹੀ ਪੈਣਾ ਹੀਏ ਹੁਣ ਮੀਂ ਮਾਂ ਪੈਣੇ ਮੀਂਹ ਨੇਰੀਆਂ ਆਂਧੀ ਦੀ ਤੂਫਾਨ ਸਭ ਚੱਲਣਾ-
ਇੱਕਦਮ ਗਾਈ-
ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ-
ਕੀ ਕੀ ਸਮ ਸੀ-
ਮੈਂ ਕੁਛ ਨੀ ਬਸ ਲੰਮੇ ਪਈ ਆਂ ਹੁਨੇ ਕੰਮ ਕਰਕੇ ਲੇਟੀ ਸੀ। ਤੇ ਫੇਰ ਮੈਂ ਕਿਹਾ ਕੇ ਚੱਲ ਤੁਹਾਡੇ ਨਾਲ ਗੱਲ ਕਰਦੀ ਆ ਥੋੜਾ- ਹੋਰ ਬਸ ਚਾਓ ਪੀਲੀ ਤੀ- ਹੈਲੋ-
ਹੈਲੋ
ਹਾਂ।
ਹੋਤੀ ਕਿਥਇ ਸਾ-
ਛੋਟੀ ਠੀਕ ਹੈ ਹੁਣ ਵਿੱਚ ਉਹਦੀ ਵੀ ਤਬੀਅਤ ਖਰਾਬ ਹੋ ਗਈ ਸੀ- ਅਚਾਨਕ ਸੇ ਕੈਂਦੀ ਕੀ ਹਾਂ ਰਾਤ ਨੂੰ ਓਨੂੰ ਵੀ ਉਲਟੀਆਂ ਵਗੈਰਾ ਹੋਨ ਡਿਆਂ ਸੀ।
ਬਾਹਰ ਤਾਂ ਨਾ ਖਣ ਦ ਆ ਕਰੋ ਉਹਨੂੰ ਬਾਹਰ ਦਾਖਾਈਦੇ ਨਾ ਤੇ ਆਈ ਉਲਟੀ-
ਹਾਂ ਓ ਤਾਂ ਹੈ ਆਂਹੂੰ।
ਬਾਰ ਦਾ ਜਿੰਨਾ ਮਨਾ ਕਰੋ ਉਨਾ ਹੀਂ ਖਾ ਦਿੰਦਾ-
ਹਾਂ ਓ ਤੇ ਸਬ ਬੱਚੇਆਂ ਦਾ ਓਈ ਹਾਲ ਐ। ਬਾਦ ਦਾ ਮ ਨਾ ਕਰੋ ਖਾਣਾ ਹੀ ਖਾਣਾ ਵਾ ਉਹਦੇ ਬਾਅਦ ਫੇਰ ਪਰੇਸ਼ਾਨੀ ਫੇਿਰ ਸਵੇਰ ਦਾ ਢਿਡ- ਫਿਟਕ ਲਗਾਈ ਹੋਈ ਸੀ, ਕੱਲ ਰਾਤੀ ਵੀ ਕਹਿਣ ਡਈ ਸੀ ਢਿੱਡ ਪੀੜ ਹੋ ਰਹੀ ਆ, ਦਵਾਈ ਵਗੈਰਾ ਦਿੱਤੀ। ਤੇ ਫਿਰ ਕਹਿੰਦੀ ਥੋੜਾ ਠੀਕ ਏ। ਫੇਰ ਸਵੇਰੇ ਵੀ ਕਹ ਰੀ ਸੀਗੀ, ਸਵੇਰੇ ਵੀ ਦਿੱਤੀ ਦਵਾਈ ਵ ਗੈਰਾ ਤੇ ਹੁਣ ਠੀਕ ਆ। ਏਥੇ ਵੀ ਬੱਦਲ ਬਣਨ ਡੇ ਆ, ਵਿੱਚ ਸਵੇਰੇ ਤੇ ਪਿਆ ਸੀ ਮੀਂਹ ਕੈਂਹਦੇ, ਪਰ ਸਾਡੇ ਵੱਲ ਨੀ ਪਯਾ। ਲੱਗੇ ਸਾਗੇ ਵੱਧ ਕੇ ਹਟਿਆ।
ਨਈ-ਨਈ ਸਾਡੇ ਵੱਲ ਪਯਾ ਸੀ ਹਲਕਾ।
ਅੱਛਾ, ਹਾਂ ਰਾਤੀ ਪਯਾ ਸੀ ਹਾਂ। ਅੱਜ ਅਸੀਂ ਬਣਾਇਆ ਸੀ, ਕੀ ਬਣਾਇਆ ਸੀਗਾ। ਕੁੱਛ ਤੇ ਬਣਾਇਆ ਸੀ ਯਾਦ ਨੀ ਆ ਰੇਯਾ ਮੈਨੂੰ ਭਿੰਡੀ। ਅੱਜ ਬਣੀ ਆ ਭਿੰਡੀ ਦੀ ਸਬਜ਼ੀ, ਰੋਟੀ ਤੇ ਰਾਇਤਾ।
ਘਰ ਬਣਿਆ ਸੀ ਘੁੰਮਲਾ ਸ਼ਾਹੀ ਪਨੀਰ ਤੇ
ਘੁੰਮੜਾ
ਦਹੀ
ਬਸ ਅੱਛਾ-ਅੱਛਾ ਲੱਸੀ ਤਾਂ ਸਾਡੇ ਵੀ ਬਣਦੀ ਆ ਰੋਜ਼ੀ। ਹਾਂ ਸਾਡੇ ਘਰ ਵੀ ਬੜੇ ਸ਼ੌਕੀਨ ਨਾਲ ਲੱਸੀ ਬਣਦੀ ਆ ਦਈ ਦੋ ਦੁੱਧ ਤੇ ਓਨਾਂ ਦੀ ਪੀਂਦੇ ਸਨ ਦਈ ਤੇ ਜਾਦਾ ਦਈ ਤੇ ਲੱਸੀ ਜਾਦਾ ਖਾਂਦੇ ਪੀਂਦੇ। ਹਾਂ। ਹੂੰ ਹੋਰ ਤੁਹਾਡੇ ਸਕੂਲ ਵਗੈਰਾ ਖੁੱਲ ਗਏ ਆ।
ਓ ਤਾਂ ਕਦੋਂ ਦਾ ਖੁਲ ਗਿਆ।
ਹੂੰ। ਹੋਰ ਤੁਹਾਨੂੰ ਕੌਣ ਸਾ ਤਿਉਹਾਰ ਪਸੰਦ ਆ?
ਅ ਮੈਨੂੰ ਤੇ ਹੋਲੀ, ਦੀਵਾਲੀ ਸਾਰੇ ਈ ਪਸੰਦ ਆ।
ਸਾਰੇ ਈ ਪਸੰਦ ਆ ਹਾਂ। ਹਾਂ ਮੈਨੂੰ ਇ ਸਭੀ ਠੀਕ ਲੱਗਦੇ ਆ। ਸਭ ਦਾ ਆਪਣਾ-ਆਪਣਾ ਕਰਨ ਦਾ ਸੈਲੀਬ੍ਰੇਟ ਕਰਨ ਦਾ ਕੁੱਛ-ਕੁੱਛ ਸਾਰੇ ਈ ਠੀਕ ਐ, ਹੋਰ ਗਏ ਸੀ ਛੁੱਟੀਆਂ ਚ ਘੁੰਮਣ-ਉਮਣ ਤੂੰਈ।
ਹਾਂ ਬੜੇ
ਅੱਛਾ।
ਜਿੱਦਰ ਅਸੀ ਗਏ ਸੀ ਨਾ ਬੋਹਤ ਗਰਮੀ ਸੀ ਉੱਥੇ ਵੀ।
ਅੱਛਾ ਪਰ ਸੁਣਨ ਚ ਆਇਆ ਕੀ ਮੀ-ਮਾ ਪੈ ਜਾਂਦੇ ਉੱਥੇ ਨਾ।
ਮੀ-ਮਾਂ ਪੈ ਜਾਂਦੇ ਆ ਪਰ ਠੰਡਾ ਵੀ ਹੋ ਜਾਂਦਾ ਪੈ ਕੇ ਪਰ ਫੇਰ ਓਦੇ ਥੋੜੇ ਦਿਨ ਬਾਦ ਨਾ ਗਰਮ ਹੋਣਾ ਚਾਲੂ ਹੋ ਜਾਂਦਾ ਫੇਰ ਉਸਰ੍ਹਾਂ ਈ।
ਹਾਂ ਓ ਤਾਂ ਤ ਹੀ ਹੁੰਦਾ ਵਾ ਜਿੱਥੇ ਜ ਜਾਦੀ ਗਰਮੀ ਪਈ ਫਿਰ ਮੀਂਹ ਪੈ ਜਾਂਦਾ।
ਪਰ ਬਹੁਤ ਉਮਸ ਹੋ ਜਾਂਦੀ ਹੂੰ ਤੋ ਓਦਾ।
ਹਾਂ ਓ ਤੇ ਆ ਕੱਲ ਜਵੇਂ ਅਸੀਂ ਵੀ ਗਏ ਸੀ ਰਾਤੀ ਔਂਦੇ-ਔਂਦੇ ਫਿਰ ਮੀਹ ਪੈਣ ਲਗ ਗਿਆ ਤੇ ਰਾਹ ਚ ਅੱਧੇ ਰਾਹ ਚ ਏ ਕਿਤੇ ਗਰਮ ਹਵਾ ਲੱਗੇ ਤੇ ਕਿਤੇ ਠੰਡੀ। ਕਿਤੇ-ਕਿਤੇ ਤੇ ਐ ਸੇਕ ਮਾਰਨ ਡਿਆ ਈ ਪੂਰਾ ਇੱਕਦਮ ਬੋਤ ਗਰਮ ਹਵਾ ਲੱਗ ਰੀ ਸੀ। ਹਾਂ ਹੋਰ ਤੁਹਾਡੇ ਸਕੂਲ-ਸਕਾਲ ਕਦੋਂ ਤੋਂ ਖੁਲ ਰਏ ਖੁਲ ਗਏ ਕੀ ਸਕੂਲ।
ਅੱਛਾ ਛੁੱਟੀਆਂ ਖਤਮ ਹੁਣ ਚਾਲੂ ਸਕੂਲ। ਹੂੰ ਪ੍ਰੋਜੈਕਟ ਵਗੈਰਾ ਬਣ ਗਏ ਸਾਡੇ ਤੁਹਾਡੇ, ਪ੍ਰੋਜੈਕਟ ਵਗੈਰਾ ਬਣ ਗਏ?
ਹਾਂ ਬਣ ਗੇ ਬਸ ਇੱਕ ਮੈਥ ਦਾ ਬਚਿਆ।
ਹੂੰ ਹਾਂ। ਚਲੋ ਵਧੀਆ ਤੇ ਧਿਆਨ ਲਾ ਕੇ ਪੜ੍ਹਿਆ ਕਰੋ।
ਹਾਂ।
ਹਾਂ ਤੁਹਾਡੇ ਮੰਮੀ ਪਾਪਾ ਠੀਕ ਐ?
ਮੇਰੇ ਮੰਮੀ ਪਾਪਾ ਤੇ ਵਧੀਆ ਇੱਕਦਮ।
ਹੂੰ ਹੋਰ ਦੱਸ ਓ ਉਦਰ ਤਾਡੀ ਫਰੈਂਡਾਂ -ਫੁੰਡਾ ਸਭ ਠੀਕ ਹਾ ਤੁਸੀਂ ਅੰਦਰ ਚੱਲ ਜਾਓ ਨਾ ਬੋਲੋ ਕੋਈ ਪਤਾ ਨੀ ਬੰਦਿਆਂ ਦਾ। ਨਾ ਜਵਾਬ ਤਾਂ ਦੋ। ਕੋਈ ਸੁਪਣਾਏ ਜਾ ਕੋਈ ਕੱਚੀ ਨੀਂਦ ਤਾਂ ਆਪੇ ਉਹ ਚੱਲਜੂਗਾ ਜਿਹਨੂੰ ਸਦਬੰਦ ਹੈ ਕਿਨੀ। ਹੋਰ ਕੋਈ ਸੁਣੇਗਾ। ਯਕੀਨ ਕਰੋ ਉਹਨਾਂ ਦੀ, ਉਹਦੀ ਮੰਮੀ ਮੈਨੂੰ ਸੁਣ ਲਿਆ ਤੇ ਫਿਰ, ਬੋਲੂਗੀ
ਉਹ ਆਈ ਸੀ ਨਾ ਇੱਕ ਲਾਗੇ ਦੀ ਕੁੜੀ ਰਹਿੰਦੀ ਆ ਉਹ
ਅੱਛਾ ਕੁੜੀ ਆਈ ਸੀ, ਅੱਛਾ। ਅੱਛਾ ਮੈਂ ਸੋਚਿਆ ਨਿੱਕਾ ਮੁੰਡਾ ਇੱਕ ਤਾਡੇ ਲਾਗੇ ਰਹਿੰਦਾ ਉਹ ਹੁੰਦਾ ਉਹ ਹਾ।
ਉਹਦੀ ਵਧੀਆ ਆਵਾਜ਼ ਚਲੱਗੀ ਪਤਾ ਚੱਲ ਜਾਂ ਪੈਸਾ ਬਣਦਾ ਫੇਰ, ਹੂੰ, ਹੂੰ ਕਿ ਉਹ ਅੱਲਗ ਈ ਸੁਣਾਈ ਦੇ ਦਿੰਦਾ।
ਅੱਛਾ ਅੱਛਾ ਅੱਛਾ। ਹੂੰ ਹਾਂ ਹਾਂ ਸੁਣੀ ਵੀ ਮੈਂ ਆਵਾਜ਼ ਫੋਨ ਚ ਗੱਲ -ਗੁੱਲ ਕਰਦੇ ਵਿੱਚ ਚੱਲਦੀ ਹੁੰਦੀ ਜੇ। ਤਾਡੇ ਘਰ ਹੀ ਹੈਗ ਹੁੰਦਾ ਲੱਗਦਾ, ਜਾਂਦਾ ਨੀ ਨਾ ਕਿੱਥੇ ਵੀ।
ਹਾਂਜੀ
ਹਾਂ ਦੱਸਣ ਡੀ ਕਰੀ ਕੀ ਇਦਾ ਆ ਜਾਂਦਾ ਫੇਰ ਨਿਕਲਦਾ ਨੀ ਫੇਰ ਏਤਾ। ਰਾਤ ਕਿਸੇ ਕੋਲ ਕਦੇ ਕਿਸੇ ਕੋਲ।
ਹੂੰ ਓ ਤਾ ਹੈ, ਉਹ ਤਰਾਂ ਵੀ ਬੱਚਿਆਂ ਨੂੰ ਜਿੱਥੇ ਖੇਡਣ ਨੂੰ ਮਿਲਦਾ ਹੁਣ ਬਸ ਉੱਥੇ ਹਾਣ ਨੂੰ ਹਾਣ ਬਸ ਕਹਿੰਦੇ ਨੀ ਪਿਆਰਾ ਹੁੰਦਾ। ਇੱਕੋ ਇੱਕੋ ਜਿਹੇ ਹੈਗੇ ਐ। ਨਿੱਕੇ -ਨਿੱਕੇ ਜੇ, ਹੋਰ ਉਈ ਤੇ ਫਿਰ ਖੇਲਣ ਲੱਗ ਜਾਂਦੇ ਆ ਫਿਰ।
ਬਸ ਕਰੋ।
ਹਾਂ ਹੁਣ ਮੈ ਕੀ ਕਿਆ, ਹੁਣ ਆਉਂਡਾ ਨੀ ਘਰ ਅਗਾਹ ਕੋਈ ਆਉਂਡਾ ਕਿ ਨੀ। ਮੈਨੂੰ ਬੁਲਾ ਲਓ, ਹਾਂ।
ਹੁਣ ਕੀ ਇਹ ਕਿਹੜਾ ਮਹੀਨਾ ਚਲਦਾ।
ਹੁਣ ਮੇਰੇ ਖਿਆਲ ਨਾਲ ਮਈ- ਮਈ ਨੀ ਜੂਨ ਮਹੀਨਾਂ ਤੇ ਜਰੂਰ ਆ।
ਆਜੋ ਆਣ ਤੇ
ਉਹ ਸਾ-ਸਾਵਨ ਅਸੀਂ ਸਾਵਨ ਚ ਸੈਲੀਬ੍ਰੇਟ ਕਰਦੇ ਆ ਬਸ।
ਆ ਸੁਣਿਆ ਕਿਦਾ ਮੈ।
ਜਰੂਰ, ਹਾਂ ਮਜ਼ਾ ਆਉਂਦਾ ਬੜੀ ਹਰੀਆਂ -ਹਰੀਆਂ ਸਾੜੀਆਂ ਪਾ ਕੇ, ਫੇਰ ਤਿਆਰ ਹੋ ਕੇ
ਸਾਵਨ ਵਿੱਚ ਆਈ ਸੀ ਮੈਂ ਉੱਥੇ।
ਹਾਂ ਕਾਫੀ ਮਜ਼ਾ ਆਉਂਦਾ ਨਾ, ਬਾਰਿਸ਼ ਦੇ ਟਾਈਮ ਚ ਥੋੜਾ। ਘੁੰਮਣਮਣ ਹੂੰ ਥੋੜਾ ਇੰਜੋਏ ਹੋ ਜਾਂਦਾ ਫਿਰ ਕੀ, ਹੂੰ
ਉਹ ਇੱਕ ਕੁੜੀ ਰਹਿੰਦੀ ਹੁੰਦੀ ਐ ਨਾ ਉਹ ਨਹੀਂ ਆਈ ਸੀ ਨਾ ਵੱਡੀ ਦੀ ਐ ਪਤਨੀ? ਲਾਸਟ ਚ ਸ਼ਾਇਦ, ਓ ਨੀ ਆਏ ਸੀ।
ਹਾਂ ਹਾਂ ਹਾਂ ਸਿਲਮਪੁਰ ਇਕੱਠੇ ਹੁੰਦੇ ਆ ਤੇ ਹੋਰ ਬੱਚੇ ਉੱਚੇ ਜਿਦਾਂ ਹੁਣ ਹੈਗੇ ਆ ਉਹ ਵੀ ਫੇਰ ਆ ਜਾਂਦੇ ਆ। ਉਹਨਾਂ ਦਾ ਵੀ ਖੇਡਣਾ-ਖੁਡਣਾ ਹੋ ਜਾਂਦਾ ਵਾ। ਏਹ ਤਾ ਐ। ਹਾਂ ਮੈਂ ਕਿਹਾ, ਐ ਤਰ੍ਹਾਂ ਹੀ ਬੱਚੇ ਸਾਰੇ ਇਕੱਠੇ ਹੋ ਜਾਂਦੇ, ਖੇਲਣਾ ਹੋ ਜਾਂਦਾ
ਹਮ ਉਹੀ ਤੇ, ਅਸੀਂ ਬਾਹਰ ਨਿਕਲ ਕੇ ਵੀ ਖੇਡਦੇ ਆ ਸਾਰੇ
ਹਮ।
ਜਦੋਂ ਮੁੰਡਿਆਂ ਕੁੜਿਆਂ ਦੀ ਲੜਾਈ ਹੋ ਜਾਂਦੀ ਹੈ। ਤਾਂ ਅਡ ਅਡ ਟੀਮ ਬਣਾ ਲੈਂਦੇ ਆ ਬਸ।
ਅੱਛਾ। ਐਵੇਂ ਕਰਦੇ। ਹਮ ਕਾਫ਼ੀ ਦੇਰ ਤਕ ਹਿੱਲ ਲੈਂ ਦਬਾ ਦੀ। ਹੈਨਾ
ਨਿੱਕਾ ਮੁੰਡਾ ਫਿਰ ਆ ਗਿਆ। ਅੰਦਰ ਬਜਾ ਰਿਹਾ ਪਿਆਨੋ ਬਹਿ ਕੇ।
ਠੀਕ ਐ। ਰਹਿਣ ਦੋ, ਨਾ ਬੋਲੋ ਕੁਛ, ਆਪੇ ਚੱਲ ਜਏਗਾ। ਠੀਕ ਐ ਨਾ।
ਉਈ ਤਾਂ, ਬੋਲ ਕੇ ਵੀ ਫਿਰ ਕੀ ਫੈਦਾ, ਆਪਣੀ ਮੰਮੀ ਨੂੰ ਪਸੰਦ ਨੀ ਕਰੇਗੀ ਮੋਬਾਈਲ ਲਿਆ ਕੇ
ਪਸੰਦੀਦਾ ਸਬਜ਼ੀ ਤੁਹਾਡੀ। ਮਨ ਪਸੰਦੀ ਦਾ।
ਔਰ ਇੱਕ ਗੱਲ ਜਾ ਕੇ ਬਠਾਉਂਦਾ ਮੰਮੀ।
ਅੱਛਾ। ਮੈਂ ਕਿਆ, ਤੁਹਾਨੂੰ ਕਿਹੜੀ ਸਬਜ਼ੀ ਪਸੰਦ ਆ।
ਹਰੀਆ ਹੀ ਪਸੰਦ ਆ, ਬਸ ਲੋਕੀ ਤੋੜਰੀ ਨੀ।
ਅੱਛਾ। ਉਹ ਤੇ ਮੈਨੂੰ ਵੀ ਨੀ ਚੰਗੀ ਲੱਗਦੀ। ਮੈਂ ਵੀ ਨੀ ਖਾਂਦੀ ਹੁੰਦੀ ਸੀ ਆ। ਹਾਂ, ਲੋਕੀ ਕਿਤੇ ਮੈਂ ਵੀ ਨਹੀਂ ਖਾਣੀ। ਮੈਨੂੰ ਲੋਕੀ ਵੀ ਨੀ ਚੰਗੀ ਲੱਗਦੀ ਸੀ। ਔਰ ਪਹਿਲਾਂ ਮੈਨੂੰ ਤੋਰੀਆ ਵੀ ਚੰਗ ਲੱਗਦੀ ਸੀ। ਤੇ ਹੁਣ ਮੈਂ ਖਾ ਲੈਂਦੀ ਆਂ।
ਆਹ ਤੋਰੀ ਤੇ ਨਿੰਬੂ ਪਾ ਕੇ ਅਗਰ ਦੇ ਦੋਗੇ ਤਬ ਮੈਂ ਖਾ
ਮੇਰੀ ਮੰਮੀ ਵੀ ਬਣਾਉਂਦੀ ਹੁੰਦੀ ਸੀ। ਉਹ ਚਨੇ ਦੀ ਦਾਲ ਪਾ ਕੇ ਬਣਾਉਂਦੀ ਸੀ। ਉਹ ਵੀ ਸਵਾਦ ਬਣਦੀ ਸੀ। ਤੋਰੀਆਂ ਦੀ ਸਬਜ਼ੀ।
ਅੱਛਾ ਅੱਜ- ਕੱਲ ਮੈਂਨੂੰ ਲੋਕੀ ਤਾਂ ਪਸੰਦ ਨੀ
ਅੱਛਾ ਬੈਗਨ ਦੀ ਸਬਜ਼ੀ ਵੀ ਮੈਨੂੰ ਪਹਿਲਾਂ ਨਹੀਂ ਪਸੰਦ ਸੀ। ਲੇਕਿਨ ਦਾਲ ਚੌਲ ਦੇ ਨਾਲ ਬਣਾਉਣ, ਨਿੰਬੂ ਉੁਬੂ ਪਾ ਕੇ। ਖਾਓ ਤਾਂ ਪਸੰਦ ਲੱਗਦੀ। ਫਿਰ ਆ ਬੈਗਨ ਦੇ ਜਿਹੜੇ ਗੋਲ-ਗੋਲ ਜਿਹੇ ਬਣਾਉਂਦੇ ਆ। ਤੁਹਾਡੇ ਇਧਰ ਕੀ ਬੋਲਦੇ ਉਹਨਾਂ ਨੂੰ ਭਿਆਦਾ। ਕੀ ਕਹਿੰਦੇ ਆ ਫਾਦਾ ਫਾਦਾ, ਹਾਂ ਉਹ
ਨੱਲ ਕੋ ਲੈ ਕੇ ਜਾ।
ਸਕੂਲ 'ਚ।
ਬਹੁਤ ਪਸੰਦ ਆ ਮੈਂਨੂੰ
ਹਮ। ਠੀਕ ਤੇ।
ਠੀਕ ਹੀ ਮਿਲਿਆ ਸੀ। ਉਹ ਕੈਮਰੇ ਦੇ ਵਾਲਾ, ਉਥੇ ਨਾ
ਹਾਂ।
ਹਮ, ਬਹੁਤ ਸਾਰੀ ਨਾ ਡੋਲਸ ਵੀ ਆਂਦੀ ਆ।
ਹਾਂ।
ਡਾਲਿਸ ਵਾਲੀ, ਉਹਨੂੰ ਨਾ ਬੈਗ 'ਚ ਲਗਾ ਕੇ ਜਾਵਾਂਗੀ ਕੱਲ ਸਕੂਲ।
ਅੱਛਾ। ਤਾਂ ਮੈਂਮ ਨੂੰ ਕੁਛ ਬੋਲੂਗੇ ਨਹੀਂ, ਲਗਾ ਕੇ ਜਾਂਗੇ ਤੇੇ।
ਹਾਂ ਮੈਮ ਨੂੰ ਕੁਛ ਨੀ ਕਹਿੰਦੇ। ਬੈਗ ਚੈੱਕ ਹੁੰਦਾ ਹੀ ਨੀ ਆ ਸਾਡੇ ਸਕੂਲ ਤੇ।
ਅੱਛਾ। ਮੈਂ ਤੇ ਸੁਣਿਆ ਹੀ ਤੁਹਾਡੇ ਸਕੂਲ 'ਚ ਟੀਚਰਾਂ ਹੀ ਲੈਣ ਨਾਲ ਖਲੋਤੀਆਂ ਰਹਿੰਦੀਆਂ ਸਾਰੀਆਂ।
ਆਹ ਖਲੋਤੀਆਂ ਤੇ ਰਹਿੰਦੀਆਂ। ਪਰ ਅਜ ਤਕ ਬੈਗ ਚੈਕ ਨਹੀਂ ਹੋਇਆ ਸਾਡੇ ਸਕੂਲ 'ਚ।
ਅੱਛਾ, ਅੱਛਾ- ਅੱਛਾ। ਠੀਕ ਐ। ਫਿਰ ਵੇਖ ਲੈਣਾ ਲਗਾ ਕੇ। ਜਾਣਾ ਹੋਏਗਾ ਤੇ ਲਗਾ ਜਾਣਾ।
ਹਾਂ ਚਲੋ ਉਸ ਤੇ ਰੱਖਦੇ ਆ ਨਾ।
ਅੱਛਾ, ਜਾ ਰੇ ਓਂ ਤੁਸੀਂ ਕਿਤੇ, ਚਲੋ ਠੀਕ ਐ ਫਿਰ ਬਾਏ। ਹੂੰ